ਹੈਲੋ ਸਤਿ ਸ਼੍ਰੀ ਅਕਾਲ, ਹੋਰ ਸੁਣਾਓ?
ਵਧੀਆ ਜੀ, ਤੁਸੀਂ ਦੱਸੋ?
ਹੋਰ ਸੁਣਾ ਖਾਣਾ ਖਾ ਲਿਆ।
ਹਾਂਜੀ ਅਸੀਂ ਖਾ ਲਿਆ ਜੀ ਬਸ ਪਨੀਰ ਦੀ ਸਬਜ਼ੀ ਖਾਈ ਸੀ?
ਅੱਛਾ ਜੀ। ਕਿਹੜਾ ਪਨੀਰ ਬਣਾਇਆ ਗ੍ਰੇਵੀ ਵਾਲਾ, ਤਰੀ ਵਾਲਾ।
ਪੁਰਜੀ ਬਣਾਈ ਸੀ ਜੀ।
ਅੱਛਾ ਅੱਛਾ ਪੁਰਜੀ ਉਹ ਤੇ ਆਡਿਆਂ ਦੀ ਵੀ ਬਣਦੀ ਹੈ? ਉਹ ਤੇ ਅੰਡੇ ਦੀ ਵੀ ਬਣਦੀ। ਬਣਦੀ ਪੁਰਜੀ ਤੇ ਮਲੀ ਮੂਲੀਆਂ ਦੀ ਵੀ ਬਣਦੀ ਹੈ?
ਮੂਲਿਆਂ ਦੀ ਨੀ ਤੇ ਪਤਾ ਪਨੀਰ ਦੀ ਤੇ ਪਤਾ। ਪਤਾ ਔਰ ਅੰਡੇ ਦੀ। ਦੀ ਅੱਛਾ ਚਲ ਘਰ ਮੰਮੀ ਨੂੰ ਬਣਾ ਕੇ ਦਿੰਦੀ ਹਾਂ ਵਧੀਆ ਤੁਸੀਂ ਦੱਸੋ ਆਸ ਪਾਸ ਕੀ ਚੱਲ ਰਿਹਾ ਹੈ?
ਬਸ ਸਭ ਵਧੀਆ ਚੱਲ ਰਿਹਾ ਹੈ। ਬਸ ਗਰਮੀ ਬਹੁਤ ਪੈ ਰਹੀ ਹੈ?
ਹਾਂ ਗਰਮੀ ਤੇ ਹੈ ਧੁੱਪ ਵੀ ਹਾਂ ਰਾਤੀ ਹੋਇਆ ਸੀ ਬਾਦਲ ਕੀ ਮਤਲਬ ਆ ਜਾਣ ਮੀਂਹ? ਮੀਂਹ ਵੀ ਆਇਆ ਨਹੀਂ।
ਸਾਰੇ ਰਾਤ ਲਾਈਟ? ਨਹੀਂ ਆਈ।
ਹਾਂ।
ਲਾਈਟ ਹੀ ਨਹੀਂ ਆਈ ਸਾਰੀ ਰਾਤ ਤੇ।
ਹਾਂ।
ਬੜੀ ਮੁਸ਼ਕਿਲ ਰਾਤੀ ਸਾਰੀ ਰਾਤ ਹਾਂਜੀ ਅਸੀਂ ਖਾ ਲਈ ਅਸੀਂ ਅੱਜ ਪਕੌੜੇ ਬਣਾਏ ਨੇ? ਪਕੌੜੇ ਤਲੇ ਨੇ ਅੱਜ ਤੇ।
ਅੱਛਾ ਅੱਛਾ ਗਰਮੀ 'ਚ।
ਲੱਕੜ ਦਾ ਲੱਕੜਾਂ ਵਾਲੀਆਂ? ਗੋਹੇ ਵਾਲ਼ੇ ਚੁੱਲੇ ਤੇ ਅੱਗ ਬਾਲ ਕੇ ਪਕੌੜੇ ਤਲ ਕੇ ਸਭ ਨੂੰ ਖਵਾਤੇ।
ਹਾਂ।
ਨਾਲ ਚਟਨੀ ਖਾਓ ਧਨੀਆ ਦੀ।
ਹਾ ਬਸ ਚਟਨੀ ਆ ਠੰਡੀ ਬਾਕੀ।
ਹਾਂ ਪਕੌੜੇ ਗਰਮ ਗਰਮ ਗਰਮ ਗਰਮ। ਸਵਾਦ ਲੱਗਦੇ ਨੇ ਪਕੌੜੇ ਠੰਡੇ ਖਾਏ ਨੀ ਜਾਣਗੇ?
ਹਾਂ।
ਇਹ ਤੇ ਗਰਮ ਹੀ ਖਾਈ ਜਾਂਦੇ ਨੇ।
ਹੂੰ।
ਅੱਜ ਗੁਰਪੁਰਬ ਸੀ ਨਾ ਤੇ ਫੇਰ ਅਸੀਂ ਕਿਆ ਚਲੋ ਬੱਚਿਆਂ ਨੂੰ ਪਕੌੜੇ ਪਕਾੜੇ ਬਣਾ ਦੀ ਜਾ ਰੱਖ।
ਹਾਂਜੀ, ਹਾਂਜੀ ਘਰੇ ਕਿਦਾਂ ਹੋਰ ਪੜ੍ਹਾਈ ਠੀਕ ਚੱਲ ਰੀ ਏ, ਬਸ ਹੁਣ ਅਕੈਡਮੀ ਜਾਣਾ ਸੀ। ਅੱਜ ਗਿਆ ਨੀ ਮੈਂ
ਅੱਛਾ ਅੱਛਾ ਅੱਛਾ ਅੱਛਾ ਪੜ੍ਹਨ ਜਾਣਾ ਸੀ ਪੜਾ ਪੜ੍ਹਾਣ ਜਾਣਾ ਸੀ
ਨਹੀਂ ਪੜਨ ਪੜਨ ਜਾਣਾ ਸੀ।
ਅੱਛਾ, ਅੱਛਾ ਅਜੇ ਪੜ ਰੇ ਓ।
ਹਾਂਜੀ, ਹਾਂਜੀ। ਬੱਸ ਵਧੀਆ ਤੁਸੀਂ ਦੱਸੋ ਘਰ ਸਭ
ਹ ਹਾਂਜੀ ਸਭ ਵਧੀਆ ਹੋਰ ਦੱਸੋ ਕੀ ਕਰਦੇ ਓ ਤੁਸੀਂ ਕੋਈ ਆਪਣਾ ਕੰਮ ਕੋਈ ਪਰਸਨਲ ਕੁਛ ਮਤਲਬ ਜਿਸ ਤਰ੍ਹਾਂ ਕਿ ਛੋਟੀ ਬਹੁਤ ਪੈਸੇ ਲਈ ਅਰਨਿੰਗ ਹੋਏ, ਜਿਸ ਤਰਹ ਕੋਈ ਛੋਟਾ ਮੋਟਾ ਕੰਮ ਕਰਦੇ ਓ।
ਨਹੀਂ, ਨਹੀਂ ਜਿਵੇਂ ਮਤਲਬ ਫਾਦਰ ਐਡਵੋਕੇਟ ਏ ਨਾ ਤੇ ਉਹਨਾਂ ਨਾਲ ਹੀ ਕੰਮ ਮਤਲਬ ਸਿੱਖ ਰਿਆ। ਕਿਉਂਕਿ ਅੱਗੇ ਐਲ ਐਲ ਬੀ ਕਰਨੀ ਐ ਨਾ
ਅੱਛਾ ਅੱਛਾ ਅੱਛਾ, ਅੱਛਾ ਅੱਛਾ ਅੱਛਾ, ਕੰਪਿਊਟਰ ਸਿੱਖ ਰੇਓ। ਅੱਛਾ ਅੱਛਾ, ਬਹੁਤ ਵਧੀਆ।
ਹਾਂਜੀ, ਵਕੀਲ ਈ ਬਣਲਾਂਗੇ
ਬੱਚੇ ਵਕੀਲ ਦੇ ਓ ਤੇ ਜੱਜ ਬਣੋ ਨਾ।
ਨਹੀਂ ਪਤਾ ਕੀ ਪਹਿਲਾਂ ਜੱਜ ਬਣਨ ਤੋਂ ਪਹਿਲਾਂ ਪੰਜ, ਦਸ ਸਾਲ ਵਕੀਲ ਬਣਨਾ ਪੈਣਾ। ਹਾਂ ਕਿਉਂਕਿ ਪੇਪਰ ਤਾਂ ਈ ਦੇ ਸਕਦੇ ਹਾਂ ਜੇ ਦਸ ਸਾਲ ਹੋ ਗਏ ਹੋਣ ਵਕੀਲ ਬਣੇ ਹੋਏ ਨੂੰ।
ਅੱਛਾ।
ਅੱਗੇ ਹੈ ਦੇਖੋ ਐਲ ਐਲ ਬੀ ਹੋ ਜੇ ਫੇਰ ਦੇਖਦੇ ਆ ਅੱਗੇ ਜਜ ਦਾ।
ਹਾਂਜੀ। ਪੰਜ ਸਾਲ, ਦਸ ਸਾਲ ਬਾਅਦ ਚਾਏ ਤੇ ਫੋਮ ਭਰਯਾ ਜਾਏ, ਬਸ ਇਹ ਸਭ ਵਧੀਆ ਬਸ ਅੱਛਾ, ਅੱਛਾ ਬਸ ਹਾਂ
ਸਾਲ ਦਾ ਕਿ ਸੱਤ ਸਾਲ ਦਾ ਐਕਸਪੀਰੀਅੰਸ ਚਾਹੀਦਾ ਵਕੀਲ ਬਣਨ ਚ
ਅੱਛਾ, ਅੱਛਾ। ਇਸੱਸਨਸ ਅੱਛਾ, ਅੱਛਾ। ਹੋਰ ਹੋਰ ਘਰ ਸਭ ਵਧੀਆ। ਹੋਰ ਵੈਸੇ ਸਲਾਦ ਵਗੈਰਾ ਕਰਨੇ ਆ ਕੋਈ ਦੱਸਣਾ ਹੈਲੋ
ਹਾਂਜੀ ਹਾਂਜੀ
ਹੈਲੋ
ਆਵਾਜ਼ ਘੱਟ ਰੀ, ਕੀ ਕੈ ਰੇ ਓ?
ਕਹਿ ਰੀ ਆ ਅਸੀ ਸਟਿਚਿੰਗ ਵਗੈਰਾ ਕਰਨੇ ਆ ਅਗਰ ਕਿਸੇ ਨੇ ਕਰਵਾਨੇ ਹੋਣ।
ਅੱਛਾ-ਅੱਛਾ ਹਾਂਜੀ-ਹਾਂਜੀ ਠੀਕ ਐ ਜੀ ਜ਼ਰੂਰ ਦੱਸਾਗਾ।
ਹਾਂਜੀ-ਹਾਂਜੀ ਹੋਰ ਦੱਸੋ ਹੋਰ ਬਸ ਬਸ ਅੱਛਾ ਜੀ ਬਸ ਅਸੀਂ ਵੀ ਗਮਲੇ ਗੁਮਲੇ ਲਾਏ ਦੇ ਅਸੀਂ ਪੌਦੇ ਪੁਦੇ ਪਾਣੀ ਪੂਣੀ ਨਿਭਾ ਰੇ ਸੀ ਇਹਨਾਂ ਚ ਖਾਦ ਪਾਈਏ ਹੁਣ ਕੱਲ ਫੇਰ ਥੋੜੇ ਪੀਜ਼ ਲਿਆ ਕੇ ਹੋਰ ਪਾ ਪਾਗੇ ਵੇਲਾਂ ਵਗੈਰਾ ਲਾਵਾਂਗੇ ਕਰੇਲੇ ਦੀਆਂ ਤੋਰੀ ਆਂ ਪਿੰਡੀ ਦੀਆਂ ਗੋਭੀ ਦੀਆਂ ਵੇਲਾ ਲਾਵਾਂਗੇ ਇੱਕ ਟਮਾਟਰ ਵੀ ਆਂਦੇ ਨਾ ਵੇਲ ਵਾਲਾ ਟਮਾਟਰ ਵੀ ਲਾਵਾਂਗੇ ਹਾਂਜੀ
ਵੀ ਲਾਏ ਹੋਏ ਸੀ ਪਹਿਲੇ ਕਰੇਲੇ ਵਗੈਰਾ ਦੀ ਵੇਲ ਲਾਈ ਸੀ ਹਾਂ ਹਾਂ ਕਰੇਲੇ ਆਏ ਸੀ ਕਰੇਲੇ ਤੇ ਭਿੰਡੀ ਵਗੈਰਾ ਵੀ ਲਾਈ ਸੀ ਅਸੀਂ
ਅੱਛਾ ਪਿੰਡ
ਹਾਂਜੀ ਭਿੰਡੀ ਵੀ ਆ ਗਈ ਸੀ ਹਾਂ
ਗ ਸੀ ਕਿਲੋ ਅੱਧ ਕਿਲੋਂ ਨਿਕਲ ਗਈ ਸੀ ਪਿੰਡੀਆਂ
ਨਈ ਜਿਆਦਾ ਈ ਮਤਲਬ ਆ ਗੀ ਸੀ ਇੱਕ ਦੋ ਹਫ਼ਤੇ ਚ ਈ ਆ ਗਈ ਸੀ ਦੋ ਤਿੰਨ ਕਿੱਲੋ
ਦੋ ਤਿੰਨ ਕਿੱਲੇ ਇਕ ਹਫ਼ਤੇ ਚ ਤੇ ਤੁਸੀਂ ਉਹ ਕਿੱਥੋਂ ਲਿਆ ਉਹਨਾਂ ਦਾ ਬੀਜ ਚਲੇ
ਥੇ ਕੀ ਨਾਮ ਐਦਾ ਇਹਦਾ ਜਰੋਦਾ ਗੇਟ ਕੋਲ
ਸਾਨੂੰ ਵੀ ਲਿਆ ਕੇ ਦੇਣਾ ਬੀਜ
ਕੋਈ ਨੀ ਮੈਂ ਲਿਆ ਦਾਂਗਾ
ਹਾਂ ਭਿਡੀ ਦੇ ਵੀ ਲਿਆਣਾ ਬੈਂਗਣ ਦੇ ਵੀ ਲਿਆਣਾ ਹ
ਕੋਈ ਨਈ ਮੈਂ ਕਹ ਲਿਆ ਦਾਗਾ
ਹਾਂਜੀ ਅਸੀਂ ਵੀ ਲਾਵਾਂਗੇ ਸਾਡੇ ਘਰ ਤੇ ਬਹੁਤ ਜਗ੍ਹਾ ਅਸੀ ਤੇ ਲਾ ਦਾਂਗੇ ਪੌਦੇ
ਹਾਂ ਹਾਂ ਅਸੀਂ ਗਮਲੇ ਚ ਲਾਈ ਸੀ ਤਾਂ ਵੀ ਆ ਗਈ ਸੀ ਭਿਡੀ ਠੀਕ ਠਾਕ
ਠੀਕ ਠਾਕ ਆ ਗਏ ਸੀ? ਅੱਛਾ ਅੱਛਾ ਕੋਈ ਗੱਲ ਨੀ ਕਦੀ ਅਸੀਂ ਵੀ ਲਗਾਵਾਂਗੇ। ਪਰ ਸਾਨੂੰ ਬੀਜ ਲਿਆ ਕੇ ਦੇਣਾ ਹੋਰ ਹ ਹਾਂਜੀ ਹੋਰ ਕੀ ਕੰਮ ਕਰਦੇ? ਦਿਓ
ਸਟੱਡੀ ਹੋ ਰਹੀ ਹੈ ਬਾਕੀ ਕੋਟ ਵਾਲਾ ਕੰਮ ਸਿੱਖ ਰਿਹਾ।
ਕੋਟ ਦਾ ਕੰਮ ਸਿੱਖ ਰਹੇ ਹੋ ਅੱਛਾ--ਅੱਛਾ। ਵਧੀਆ। ਹੋਰ? ਹੋਰ ਘਰ ਸਭ ਕੀ ਕਰ ਰਹੇ ਨੇ?
ਘਰ ਸਭ ਪਾਪਾ ਦੀ ਤਬੀਅਤ ਖਰਾਬ ਸੀ ਪਾਪਾ ਤੇ ਰੈਸਟ ਕਰ ਰਹੇ ਸੀ ਇਸ ਟਾਈਮ।
ਅੱਛਾ--ਅੱਛਾ ਇੱਕ ਗਲੋ ਆਉਂਦੀ ਹੈ ਨਾ ਗਲੋ ਉਬਾਲ ਕੇ ਦਿਓ।
ਹਾਂ ਗਲੋ ਆਂਦੀ ਹਾਂ।
ਹਾਂ। ਉਹਦੇ ਨਾਲ ਨਾ ਪਤਾ ਕੀ ਇਕਦਮ ਸੈਲਸ ਨਾ ਇਕਦਮ ਕੰਪਲੀਟ ਹੋ ਜਾਂਦੇ ਨੇ।
ਹਾਂਜੀ।
ਉਹ ਉਬਾਲ ਕੇ ਉਹਦੇ ਚ ਦੋ ਤਿੰਨ ਕਾਲੀਆਂ ਮਿਰਚਾਂ ਪਾ ਲਓ। ਥੋੜ੍ਹਾ ਜਿਹਾ ਕਾਲਾ ਨਮਕ ਪਾ ਕੇ ਨਾ ਹਾਂ--ਹਾਂਜੀ। ਹਾਂਜੀ ਹਾਂਜੀ ਅੱਛਾ। ਉਹਦੇੋ ਦੋਸਤ ਰਹਿੰਦੇ ਨੇ। ਖਾਣ ਵਾਸੇ ਬਹੁਤ ਅੱਛੇ ਨੇ। ਔਰ ਵੈਸੇ ਵੀ ਖਾਲੀ ਪੇਟ ਵੀ ਅਗਰ। ਤੁਸੀਂ ਇੱਕ ਗਲਾਸ ਸਵੇਰੇ ਪੀ ਰਹੇ ਹੋ ਨਾ?
ਹਾਂਜੀ ਹਾਂਜੀ ਹਾਂ ਵੈਸੇ ਲੈਂਦੇ ਤੇ ਨੇ ਪਾਪਾ। ਗਲੋ ਵਗੈਰਾ ਛੱਡਤੀ ਸੀ ਵਿਚ।
ਹਮ ਹਾਂ ਗਲੋ ਦੋ ਗਲੋ ਨਾਲ ਤੇ ਬਹੁਤ ਅੱਛਾ। ਮਤਲਬ ਬਹੁਤ ਅੱਛੇ ਰਿਜ਼ਲਟ ਆਂਦੇ ਨੇ ਗਲੋ ਨਾਲ।
ਹਾਂ ਹਾਂ ਗਲੋਹ ਤੇ ਇੱਕ ਚਰੇਤਾ ਹੁੰਦਾ ਚ ਤੋਂ ਵਗੈਰਾ।
ਉਹ ਤੇ ਖੈਰ ਮੈਨੂੰ ਨੀ ਪਤਾ ਲੇਕਿਨ ਗਲੋਹ ਦਾ ਤੇ ਮੈਨੂੰ ਖੈਰਪਤਾ ਏ।
ਅੱਛਾ ਅੱਛਾ ਕੋਈ ਨੀ ਮੈਂ ਦਵਾਂਗਾ ਉਨਾਂ ਨੂੰ ਗਲੋ ਵਗੈਰਾ।
ਹਾਂ ਗਲੋ ਉਬਾਲ ਕੇ ਦੇਨਾ ਨਾ ਉਹ ਫੇਰ ਬਹੁਤ ਅੱਛਾ--ਮਤਲਬ ਰਿਜ਼ਲਟ ਦਿੰਦੀ ਏ ਅੱਛਾ ਦਿੰਦੀ ਏ।
ਹਾਂਜੀ--ਹਾਂਜੀ।
ਬਸ । ਜਾਣ ਲੱਗਾ ਸੀ ਮੈਂ ਇਥੇ ਕੋਟ ਵਗੈਰਾ ਚ ਹਾਂਜੀ--ਹਾਂਜੀ। ਹੋਰ ਜੀ?
ਬਸ ਬਸ ਸਭ ਵਧੀਆ ਬਸ ਤਾਂਢੇ ਨਾਲ ਈ ਗੱਲ ਕਰ ਰਏ ਸੀ। ਮੈਂ ਕਿਹਾ ਚਲੋ ਗੱਲ ਕਰੀ ਆ ਗਿਆ ਫੋਨ ਆਇਆ ਤੁਹਾਡਾ ਤੇ ਚਲੋ ਗੱਲ ਫੋਨ ਕਰੀਏ ਥੋੜਾ ਜਿਹਾ ਬਸ ਆਪਣਾ ਪੜ੍ਹਾਈਆਂ ਦਾ ਹੀ ਹੈ ਬਸ ਅਸੀਂ ਖੁਦ ਬੱਚਿਆਂ ਦਾ ਸੋਚ ਰਹੇ ਹਾਂ ਕਿੱਥੇ ਪੜ੍ਹਾਈਏ ਕਿੱਥੇ ਨਾ ਪੜ੍ਹਾਈਏ ਕੁਛ ਬੱਚੇ ਘੁੰਮਣ ਆਏ ਦੇ ਸੀ ਉਹ ਵੀ ਕਲ ਜਾ ਰਹੇ ਨੇ ਹਾਂਜੀ ਕੱਲ ਬੱਚੇ ਜਾ ਰਹੇ ਨੇ ਆਪਣੇ ਘਰ ਵਾਪਸੀ ਘੁੰਮਾ ਲਿਆ ਸੀ ਇਹਨਾਂ ਨੂੰ ਥੋੜਾ ਹਾਂ ਬੱਚੇ ਬਸ ਘੁੰਮੇ ਵੀਿਨਾਂ ਰਹਿੰਦੇ ਨੇ ਉਹ ਕਦੀ ਦਾਦੀਆਂਲ ਕਦੀ ਦਾਦਕੇ ਚਲੇ ਜਾਂਦੇ ਕਦੇ ਨਾਨਕੇ ਇੱਕੋ ਸ਼ਹਿਰ ਚ ਹੀ ਨੇ ਨਾ ਮਤ ਦੇ ਦਾਦੀ ਦਾਦੀ
ਇੱਥੇ ਘੁੰਮਾ ਕੇ ਲੈ ਕੇ ਆਏ ਹੋ
ਉਹ ਆਪਣਾ ਬ ਕੋਠੀ ਬਣਵਾ ਰਹੇ ਨੇ ਆਪਣੀ
ਅੱਛਾ ਅੱਛਾ
ਹਾਂ ਤੇ ਫੇਿਰ ਉਹ ਆਪਣਾ ਉੱਧਰ ਕੰਮ ਚੱਲ ਰਿਹਾ ਤੇ ਇਹਦੇ ਦਾਦਾ ਆਪਣੇ ਸੁਸੁਰਾਲਾਏ ਦੇ ਨੇ ਉਹ ਸਾਡੇ ਬੱਚੇ ਆਪ ਨੇ ਨਾਨਕੇ ਆਏ ਦੇ ਨੇ ਡਬਲ ਡਬਲ ਕਿਉਂਕਿ ਜਗ੍ਹਾ ਤੇ ਰਿ ਮਤਲਬ ਸ਼ਹਿਰ ਚ ਨਾ ਬੋਲ ਸਿਟੀ ਚ ਬੜੀ ਰਿਸ਼ਤੇਦਾਰੀ ਹੈ
ਚ ਵਧੀਆ ਜੀ ਬ ਇਹੀ ਹੈ ਕਿ ਜਾਣਾ ਨੀ ਪੈਂਦਾ ਕਿੱਥੇ ਵੀ ਮਤਲਬ ਇੱਕ ਇੱਕ ਸ਼ਹਿਰ ਚ ਮਿਲ ਜਾ ਸਾਰੇਿਆਂ ਨਾਲ
ਹਾਂ ਹਾਂ ਅੱਜ ਤੇ ਗੁਰਦੁਆਰੇ ਬਹੁਤ ਪ੍ਰੋਗਰਾਮ ਨੇ ਅੱਜ ਗੁਰਦੁਆਰੇ ਨਹੀਂੀ ਗਏ
ਨਆਂ ਚ ਗਿਆ ਨੀ ਜੇ ਮੈਂ ਗੁਰਦੁਆਰੇ
ਨਹੀਂ ਜਾਣਾ ਸੀ ਅੱਜ ਤਾਂ ਸ਼ਹੀਦੀ ਪਰ ਵੈਸੇ ਬਾਰਿਸ਼ ਜ਼ਰੂਰ ਆਏਗੀ ਬਾਰਿਸ਼ ਆਏਗੀ ਅੰਧੇਰੀ
ਹਾਂ ਵਸੇ ਧੁੱਪ ਵੀ ਹੋ ਰਹੀ ਹੈ ਕੰਮ ਲੱਗ ਰਿਹਾ ਕਿ ਆਏਗੇ ਪ੍ਰਸਾਦ
ਹਾਂ ਅਸਤੇ ਆਏਗੀ ਆਏਗੀ ਕਿਉਂਕਿ ਜਦੋਂ ਗੁਰੂ ਦੇਵ ਗੁਰੂ ਅਰਜਨ ਦੇਵ ਜ ਸ਼ਹੀਦ ਕੀਤਾ ਗਿਆ ਸੀ ਨਾ
ਹਾਂਜੀ ਹਾਂਜੀ
ਤੇ ਉਦੋਂ ਨਰੀ ਚਰੱਖੜ ਬਹੁਤ ਆਇਆ ਸੀ ਤੇ ਹੁਣ ਅੱਜ ਕੱਲ੍ਹ ਕਲਯੁਗ ਦੇ ਟਾਈਮ ਤੇ ਬਾਰਿਸ਼ ਹੀ ਕਹਿ ਸਕਦੇ ਹਾਂ ਉਸ ਟਾਈਮ ਤੇ ਦੇਵਤੇ ਵੀ ਬੜੇ ਪ੍ਰਸੰਨ ਹੋਏ ਸਨ ਬੜੇ ਖੁਸ਼ ਹੋਏ ਸਨ ਤੇ ਉਹਨਾਂ ਨੇ ਫੁੱਲ ਵਰਸਾਏ ਸੀ ਅਤੇ ਉਹ ਫੁੱਲ ਅੱਜ ਬਾਰਿਸ਼ ਦੇ ਰੂਪ ਵਿੱਚ ਆਉਂਦੇ ਨੇ ਜ਼ਰੂਰ ਹਾਂ ਬਾਰਿਸ਼ ਆ ਹੀ ਗਿਆ ਹਾਂਜੀ ਆਉਣੀ ਹੀ ਆਉਣੀ ਆ ਬਾਰਿਸ਼ ਕਿ ਜ ਦੇਵਤੇ ਖੁਸ਼ ਹੁੰਦੇ ਨਾ ਤਾਂ ਫੁੱਲ ਵਰਸਾਉਂਦੇ ਨੇ ਤੇ ਉਹ ਫੁੱਲਾਂ ਦੀ ਜਗ੍ਹਾ ਤੇ ਹੁਣ ਬਾਹਰ ਚ ਆ ਗਈ ਹੈ। ਅੱਛਾ-ਅੱਛਾ, ਹੂੰ ਬਸ ਬਸ ਕੱਲ੍ਹ ਬੱਚੇ ਉੱਥੇ ਜਾ, ਜਾ ਰਹੇ ਨੇ ਦਰਬਾਰ ਸਾਹਿਬ ਜਾ ਰਹੇ ਨੇ,
ਮੈਂ ਵੀ ਦੇਖਦਾ ਵਾ ਦਰਬਾਰ ਸਾਹਿਬ ਨਾ ਜੀ, ਦਰਬਾਰ ਸਾਹਿਬ
ਕਿ ਉਹ ਗੋਲਡਨ ਟੈਮਪਲ ਨੇ ਗਈ। ਤੇ,
ਦਰਬਾਰ ਸਾਹਿਬ ਗੋਲਡਨ ਟੈਂਪਲ ਨੂੰ ਵੀ ਕਹਿੰਦੇ ਨੇ? ਨਹੀਂ ਮੈਨੂੰ ਨੀ ਪਤਾ। ਹਾਂ ਅੰਮ੍ਰਿਤਰ ਗਿਆ ਮੈਂ ਗੋਲਡ ਟੈਂਪਲ, ਹਾਂ ਗੋਲਡਨ ਟੈਂਪਲ ਤੇ ਗਿਆ ਮੈਂ ਹੁਣੇ, ਗਿਆ ਸੀ ਕੁਛ ਟਾਈਮ ਪਹਿਲਾਂ,
ਕੱਲ੍ਹ ਸਾਡੇ ਬੱਚੇ ਜਾ ਰਹੇ ਨੇ ਇਹਨਾਂ ਦੇ ਘਰ ਵਾਪਸ, ਅਸੀਂ ਜਾਣੀ ਐ ਨਾ, ਤੇ ਇਹਨਾਂ ਦੇ ਬੱਚੇ ਦਾ ਜਨਮ ਦਿਨ ਐ। ਤੇ ਇਹਨਾਂ ਨੇ ਉੱਥੇ ਅਖੰਡ ਪਾਠ ਰਖਾਇਆ ਦਾ ਨਾ ਤੇ ਕੱਲ ਜਾਣਗੇ ਬਾਈ ਤਰੀਕ ਨੂੰ ਵਾਪਿਸ ਆ ਜਾਣਗੇ।
ਬਹੁਤ ਵਧੀਆ,
ਹਾਂ ਅੱਛਾ, ਫੇਰ ਅਖੰਡ ਪਾਠ ਦਾ ਭੋਗ ਪਏਗਾ ਚੇ ਬੱਚੇ ਦਾ ਜਨਮ ਦਿਨ ਹੋ ਜਾਏਗਾ।
ਹਾਂਜੀ-ਹਾਂਜੀ,
ਹਾਂ, ਬਰਸਾਤੀ ਮੌਸਮ ਤੇ ਹੈ ਦੇਖੋ ਹੁਣ, ਉੱਥੇ ਵੀ ਬਾਰਿਸ਼ ਹੁੰਦੀ ਹੈ ਜਾਂ ਨਹੀਂ ਹੁੰਦੀ।
ਠੀਕ ਜਾ ਹੋ ਗਿਆ। ਥੋੜਾ ਧੁੱਪ ਵਗੈਰਾ ਘੱਟ ਹੋ ਗਈ ਹੈ।
ਅੱਛਾ ਜੀ ਕਹਿ ਜਰਾ,
ਚਲੋ ਮੇਰੇ ਨਾ ਕੋਲ ਆ ਰਹੀ ਹੈ ਪਿੱਛੇ ਮੈਂ ਕਰਦਾ ਤੁਹਾਨੂੰ,
ਠੀਕ ਹੈ ਠੀਕ ਹੈ ਕੋਈ ਗੱਲ ਨੀ ਠੀਕ ਹੈ, ਠੀਕ ਸਤਿ ਸ਼੍ਰੀ ਅਕਾਲ, ਹੂੰ,